ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹੋਰ, ਕੀ ਕਰ ਰਹੇ ਸੀ? ਅੱਛਾ। ਐ ਵੀ, ਬਸ ਸਬਜ਼ੀ- ਉਬਜੀ ਰੱਖ ਕੇ ਬੈਠੇ ਆ। ਰੋਟੀ, ਬਣ ਗਈ। ਸਬਜ਼ੀ, ਬਣਦੀ ਹੈ। ਹੋਰ ਕੀ, ਹੂੰ, ਹੋਰ ਬਾਕੀ ਕੀ ਕਰ ਰਿਹਾ ਛੋਟੂ?
ਕੁਛ ਨੀ। ਉਹ, ਵੀ ਅਹ। ਕਿਥੇ ਗਿਆ ਵਾ। ਉਹ ਲੱਗਦਾ, ਆਪਣੇ ਫਰੈਂਡ ਘਰੇ ਗਿਆ ਵਾ।
ਖੇਡਣ ਨਿਕਲਿਆ ਬਾਹਰ। ਹੂੰ ਅੱਛਾ, ਦੀਦੀ।
ਉਹ, ਹੁਣੇ, ਬੈਠੀ ਆ, ਹਾਂਜੀ। ਉਹ ਵੀ, ਬੈਠੀ ਆ। ਮੰਮੀ ਗਈ ਆ। ਉੱਥੇ, ਆਪਣੀ ਫਰੈਂਡ ਕਰੇ।
ਅੱਛਾ, ਫਰੈਂਡਫ ਘਰ ਗਈ। ਹੂੰ, ਕਿਤਰਾ, ਉਥੇ ਮੌਸਮ- ਮੂਸਮ।
ਇੱਥੇ ਬਸ, ਸ਼ਾਮ ਸ਼ਾਮੀ। ਥੋੜਾ- ਥੋੜਾ, ਮੀਂਹ ਪੈਣ ਵਾਲਾ ਮੌਸਮ ਸੀ। ਪਰ ਮੀਂਹ ਨਹੀਂ ਪਿਆ। ਹੁਣੇ ਹੁਮਸ ਜਿ ਹੋਈ। ਕੀਆ
ਹੂੰ, ਇੱਥੇ ਵੀ ਤੇ ਪੂਰਾ, ਤੇ ਦੁਪਹਿਰ ਦਾ ਪੂਰਾ ਬਦਲ ਹੋ, ਰਹਾ ਸੀ। ਤੇ, ਮੀਂਹ ਪਿਆ ਹੀ ਨੀ। ਥੋੜਾ ਬਹੁਤ ਛਿੱਟੇ ਜੇ ਪੈਕੇ ਤੇ ਹਟ ਗਿਆ।
ਸਾਡੇ ਇੱਥੇ, ਸਾਡੇ ਇੱਥੇ, ਸਾਢੇ ਤਿੰਨ ਵਜੇ ਤੱਕ ਥੋੜੇ- ਥੋੜੇ ਬ- ਦਲ ਹੋਏ ਸੀ।
ਹੂੰ- ਹੂੰ, ਇੱਥੇ ਵੀ ਉਸ ਤਰਾਂ ਹੀ, ਇੱਥੇ ਵੀ ਉਨਾ ਹੀ ਟਾਈਮ ਸੀ। ਉਹਦੇ ਬਾਅਦ ਮੀਂਹ ਨੀ ਪਿਆ ਬਸ ਇਤਰ ਹੀ ਬੱਦਲ ਬੱਦਲ ਚ ਨਿਕਲ ਗਿਆ ਹਮ ਲਾਈਟ ਵੀ ਸਾਡੇ ਤੇ ਲਾਈਟ ਵੀ ਗੋਲ ਘਰ ਛੱਡੀ ਕਿੰਨੀ
ਅੱਛਾ ਕਿਉਂ
ਪਤਾ ਨੀ ਕੁੱਛ ਪ੍ਰੋਬਲਮ ਆਈ ਹੋਣੀ ਹੈ ਲੱਗਦਾ ਤੇ ਉਹੀ ਫਿਰ ਹਮ ਉਹੀ ਇਕੱਠੇ ਹੋਏ ਪ ਲਟ ਤੇ ਥੋੜੀ ਦੇਰ ਪਹਿਲਾਂ ਹੀ ਹੁਣੇ ਆਈ
ਅੱਛਾ ਸਾਡਾ ਤੇ ਥੋੜਾ ਜਿ ਪਲੈਨ ਬਣਿਆ ਸੀ ਘੁੰਮਣ ਜਾਣ ਦਾ ਫੇਰ ਬਾਦ ਚ ਮੰਮੀ ਨੇ ਬੋਲਿਆ ਕਿ ਹੁਣੇ ਨੀ ਜਾਣਾ ਵਾ ਤੇ ਫੇਰ ਉਹ ਰਹਿ ਗਿਆ ਚਾਚੀ ਹੋਣੀ ਉਹਨੇ ਬੋਲਿਆ ਅਸੀਂ ਚੱਲ ਚੱਲਦੇ ਹਾਂ ਫੇ ਵਾਲਿਆ ਰਹਿਣ ਦੋ ਕੀ ਕਰਨ ਜਾਣਾ ਹੁਣਾ ਕਿਸੇ ਹੋਰ ਦਿਨ ਚੱਲੂਗੇ ਤੇ ਉਹ ਵੀ ਰਹਿ ਗਿਆ
ਅੱਛਾ ਹਾਂ ਸਾਡਾ ਵੀ ਤਾਂ ਹੀ ਬੰਦ ਕੇ ਕਈ ਵਾਰੀ ਰਹਿ ਜਾਂਦੇ ਪਲੈਨ ਬੱਦਲ ਦਾ ਕਰਕੇ ਅਸੀਂ ਵੀ ਨੀ ਜਾ ਪਾਏ ਅਸੀਂ ਸੋਚਣ ਡ ਕਿ ਮਤਲਬ ਜਾਈਏ ਫਰੇ ਇੱਥੇ ਹੀ ਅਲੱਗੇ ਮੋਲ ਹੈਗਾ ਇੱਕ ਸੋਚਣ ਚੱਲ ਘੁੰਮ ਕੇ ਆਵਾਂਗੇ ਕਰਕੇ ਬੱਚੇ ਤੁਾਨ ਬਹੁਤ ਦਿਨ ਚ ਗਏ ਵੀ ਨਹੀਂ ਸੀ ਕਿਤੇ ਤੇ ਉਹੀ ਫੇਿਰ ਹਾਂ ਤੇ ਉਹੀ ਕਹਿਣ ਡਈ ਬਚੇ ਇਹ ਵੀ ਪਿੱਛੇ ਪਏ ਉਹੀ ਛੁੱਟੀ ਵੀ ਸੀ ਨਾ ਅੱਜ
ਹਾਂਜੀ ਹਾਂਜੀ ਅੱਜ ਤਾਂ ਸਾਡੇ ਵੀ ਇੱਥੇ ਛੁੱਟੀ ਸੀ
ਹਮ ਤਾਂਹੀ ਪਿੱਛੇ ਪਏ ਸੀ ਕਿ ਕਿਤੇ ਘੁਮਾਉਣ ਲੈ ਕੇ ਚਲੋ ਅੱਜ ਸਕੂਲ ਦੀ ਵੀ ਛੁੱਟੀ ਆ ਤੇ ਉਹੀ ਫੇਿਰ ਬਦਲ ਕਰਕੇ ਲਗੀ ਕਿ ਲਈ ਨੀ ਕਿ ਕਮੀਨ ਆ ਗਿਆ ਤੇ ਫੇਰ ਕਿੱਧਰ ਜਾਵਾਂਗੇ ਔਰ ਗਏ ਵੀ ਨੀ ਔਰ ਮੀਹ ਵੀ ਨੀ ਪਿਆ
ਹ
ਰਹਿ ਗਏ ਹੁਣ ਕਹਿੰਦੇ ਕਿ ਹੁਣ ਸੰਡੇ ਨੂੰ ਹੁਣ ਲੈ ਕੇ ਚਲੇਿਓ ਸੰਡੇ ਛੁੱਟੀ ਸੰਡੇ ਦੀ ਛੁੱਟੀ ਅ ਹਮ
ਆਪਾਂ ਆਪਾਂ ਤਾਂ ਬਣਿਆ ਸੀ ਕੱਲ ਪਲੈਨ ਕਿ ਚਲੋ ਚੱਲਦੇ ਉੱਥੇ ਚੱਲਦੇ ਆ ਹ ਅਹ ਕੀ ਬੋਲਦੇ ਸਿਨੇਮਾ ਹਾਲ ਚੱਲਦੇ ਉਥੇ ਮੂਵੀ ਲੱਗੀ ਹੈ ਇੱਕ ਨੋਵੀਂ ਟੋਰ ਨਾਲ ਵਾਪਿਸ ਆਊਂਗਾ ਉਹ ਬੜੀ ਮੂਵੀ ਲੱਗੀ ਆ ਨਾ ਵੇਖਣ ਚੱਲਦੇ ਆ ਤੇ ਉਹੀ ਮੇਰੀ ਭੁਆ ਦੀ ਕੁੜੀ ਆਉਣ ਵਾਲੀ ਸੀ ਫਿਰ ਬੱਚੇ ਉਹਨੇ ਬਿਹਨਾ ਉਹਨੇ ਬੋਲਿਆ ਕਿ ਮੇਰਾ ਵਰਕ ਬਚਿਆ ਵਾ ਤੇ ਉਹ ਵੀ ਕੈਂਸਲ ਹੋ ਗਿਆ ਫਿਰ ਕੱਲ ਫਰੈਂਡ ਹੁਣੇਨੂੰ ਬੋਲਿਆ ਸੀ ਕਿ ਜਾਂਦੇ ਆ ਪਾਰਕ ਜਾਂਦੇ ਆ ਉਹ ਵੀ ਕੈਂਸਲ ਹੋ ਗਿਆ ਉਹਨਾਂ ਨੂੰ ਬੋਲਿਆ ਉਹ ਵੀ ਮਨਾ ਕਰਦਾ ਵਾ
ਅਈਂ ਤੇ ਘਰੇ ਹੀ ਵੇਖੀ ਸੀ ਪਹਿਲਾਂ ਮੂਲ ਦੇਖੀ ਜੁਰੰਧਰ ਫਿਰ ਜੁਰੰਧਰ ਟੂ ਉਹ ਵੀ ਕਿੰਨੀ ਵੱਡੀ ਸਾਰੀ ਫਿਲਮ ਮਤਲਬ ਬਹੁਤ ਲੰਬੀ ਆ ਨਾ ਉਹ ਹਮ ਦੋ ਤਿੰਨ ਦਿਨ ਚ ਮੇਰੀ ਕੰਪਲੀਟ ਹੋਈ
ਅੱਛਾ ਜਦ ਤੁਸੀਂ ਸੀਰੀਅਸ ਟਾਈਪ ਦਾ ਵੇਖਣ ਡ ਸੀ ਥੋੜੀ ਘੜੀ ਵਹਿ ਕੇ ਛੱਡ ਦੇ
ਹਾਂ ਕੀ ਕਹਿ ਰਹੇ
ਮੈਂ ਬੋਲ ਰਹੀ ਥੋੜ੍ਹੀ ਥੋੜ੍ਹੀ ਵੇਖ ਕੇ ਛੱਡ ਦੇ ਰਹੀ ਸੀ
ਹਾਂ ਹਾਂ ਨਹੀਂ ਨਹੀਂ ਇੱਕ ਵਾਰ ਬੇ ਨੀ ਵੇਖੀ ਥੋੜ੍ਹੀ ਥੋੜੀ ਕਰਕੇ ਵੇਖੀ ਕਿਉਂਕਿ ਫੇਰ ਕੰਮ ਵੀ ਔਰ ਫਿਰ ਬੱਚੇ ਲੋਂਗ ਦੇ ਨਾਲ ਫਿਰ ਵੇਖਣ ਵਾਲੀ ਨੀ ਆ
ਹਾਂ ਉਹ ਹੈ ਵੀ ਸਾਢੇ ਤਿੰਨ ਚਾਰ ਘੰਟੇ ਦੀ ਆ
ਹਾਂ ਉਹੀ ਨਾ ਉਹੀ ਫਿਰ ਵੇਖਦੇ ਹੁੰਦੇ ਸੀ ਰੁਕ ਰੁਕ ਕੇ ਹੀ ਪੂਰੀ ਕਹਿੰਦੇ ਕੰਟੀਨਿਊ ਇੱਕ ਸਾਥ ਨਹੀਂ ਵੇਖੀ ਹਾਂ ਉਹੀ ਬਸ ਹੁਣ ਨਿਕਲੇ ਹੋਏ ਬ ਚਲੋ ਬਾਹਰ ਖੇਡਣ ਵਾਸਤੇ ਟਊਸ਼ਨ ਤੋਂ ਆ ਗਏ ਹੋਰ ਸਕੂਲ ਸੁਕਾਲ ਕਿਤਰਾਂ ਚੱਲ ਰਿਹਾ ਠੀਕ
ਹਾਂ ਸਭ ਠੀਕ ਹਾਂ ਕੱਲ ਹੁਣੇ ਸਕੂਲ ਟੈਸਟ ਹੋਣੇ ਤੇ ਨਹੀਂ ਹੋਗੇ ਸਾਡੇ ਜੁਲਾਈ ਚ ਹੋਗੇ ਜੁਲਾਈ ਚ ਇੱਕ ਵਾਰੀ ਹੋ ਗੇ ਵੀਹ ਮਾਰਕਸ ਵਾਲੇ ਫਿਰ ਸਪਤੰਬਰ ਚ ਹੋ ਗਏ ਅੱਸੀ ਮਾਰਕਸ ਵਾਲੇ
ਅੱਛਾ ਹਮ ਇਹਨਾਂ ਦੇ ਤੇ ਹੋ ਕੇ ਹਟੇ ਆ ਹੁਣ ਟੈਸਟ ਹੁਣ ਇਗਜ਼ਾਮ ਹੋਗੇ ਲੱਗਦਾ
ਨਹੀਂ ਸਾਡੇ ਹਣੇ ਜੁਲਾਈ ਚ ਹੋਊਗੇ ਇੱਕ ਮਹੀਨਾ ਹੈਗਾ ਉਹ ਹੁਣੇਹੀ ਹੁਣੇ ਇੱਕ ਇੱਕ ਚੈਪਟਰ ਹੋਏ ਆ ਸਾਰੇ ਸਬਜੈਕਟ ਦੇ ਇੱਕ ਇੱਕ ਚੈਪਟਰ ਹੀ ਹੋਏ ਆ ਦੋ ਚੈਪਟਰ ਆਉਂਦੇ ਨਾ ਤੇ ਫਿਰ ਇੱਕ ਇੱਕ ਚੈਪਟਰ ਕੀਤੇ ਆ ਹੁਣੇ ਦੇਖੋ ਇੱਕ ਇੱਕ ਸਾਰਿਆਂ ਦੇ ਕਰਨੇ ਬਸ ਮੈਥ ਦੇ ਕੰ ਠੀਕ ਆ ਮੇਰੇ ਬਾਕੀ ਸਾਰਿਆਂ ਦੇ ਕਰਨੇ ਆ
ਅੱਛਾ ਇਹਨਾਂ ਦੀ ਵੀ ਤੇ ਕੱਲ ਪੀਟੀਐੱਮ ਆ ਕਲ ਬੱਚਿਆਂ ਦੀ ਜਾਣਾ ਪੈਣਾ ਕੱਲ ਹਾਂ ਦੋ ਮਿੰਟ ਵੈਸੇ ਸੱਦੇ ਆ ਬਸ ਖਾਲੀ ਕਾਪੀਆਂ ਵੀਖਾ ਦੇਣੀਆਂ ਤੇ ਜਾਓ ਵਧੀਆ ਬੁਲਾਉਂਦੇ ਕਿਓਂ ਆ
ਤੇ ਕੁਛ ਕੁਛ ਨਾ ਬੋਲਦਾ
ਹਾਂ ਬਹੀ ਨਾ ਹਾਂ ਬੁਲਾ ਲੈਂਦੇ ਆ ਫੇਿਰ ਉਹੀ ਬੁਲਾ ਟਾਈਮ ਵੀ ਫਿਰ ਸਵੇਰ ਦਾ ਰੱਖ ਦੇ ਆ ਅੱਠ ਤੋਂ ਨੋਂ
ਹਾਂ ਹਾਂ ਬਹੁਤ ਸਵੇਰੇ ਸਵੇਰੇ ਰੱਖਦੇ ਆ ਬੱਚਿਆਂ ਨੂੰ ਵੀ ਰੈਸਟ ਨੀ ਦਿੰਦੇ ਆ ਆਪਾਂ ਵੀ ਏਦਾਂ ਕਿ ਚਲੋ ਫੇਰ ਜਾਣਾ ਪੈਣਾ ਵਾ ਨਾਲ
ਹਾਂ ਉਹ ਨਾ ਜਾਣਾ ਹੀ ਪੈਂਦਾ ਬੱਚਿਆਂ ਨੂੰ ਵੀ ਨਾਲ ਬਈ ਬੱਚਿਆਂ ਨੂੰ ਜਾਣਾ ਹੀ ਪੈਂਦਾ ਵਾ ਮੇਰੀ ਬੇਟੀ ਵੀ ਇਸ ਤਰ੍ਹਾਂ ਕਹਿਣ ਕਹਿੰਦੀ ਮੈਂ ਨੀ ਜਾਣਾ, ਤੁਸੀਂ ਚੱਲ ਜਾਇਉ ਕਰਕੇ ਮੈਂ ਕਿਹਾ । ਨਹੀਂ ਮੈਮ ਨੇ ਪੁੱਛਿਆ ਕਿੱਥੇ ਆ ਕਰਕੇ ਤੇ ਫਿਰ ਮੈਂ ਕੀ ਬੋਲਾਂਗੀ, ਘਰੇ ਸੁੱਤੀ ਆ। ਛੁੱਟੀ ਵਾਲੇ ਦਿਨ ਉਹ ਵੀ ਨੀ ਉੱਠਣਾ ਮੰਗਦੀ ਨਾ ਜਲਦੀ।
ਹਾਂ ਮੈਨੂੰ ਵੀ ਨੀ ਮਨ ਕਰਦਾ ਅੱਜ ਮੰਮੀ ਨੇ ਛੇਤੀ ਉਠਾ ਤਾਂ ਮੈਂ ਮੈਨੂੰ ਸਾਡੇ ਨੌ ਵਜੇ ਉਠਾ ਤਾ, ਮੈਂ ਤਾਂ ਦਸ ਵਜੇ ਤੱਕ ਉੱਠਦੀ ਹਾਂ। ਸਾਢੇ ਨੌ ਵਜੇ ਵੀ ਨੀ, ਨੌ ਵਜੇ ਤੱਕ ਨਾ ਮੈਨੂੰ ਆਵਾਜ਼ਾਂ ਮਾਰਨ ਲੱਗ ਗਈ ਮੰਮੀ। ਕੇ ਉੱਠ ਜਾ ਉੱਠ ਜਾ, ਫਿਰ ਕੰਬਲ ਛਿੰਨ ਕੇ ਰੱਖ ਲਿਆ। ਫਿਰ ਐਧਾ ਕਰਕੇ ਕਿਉਂਕਿ ਨਾ ਅੱਜ ਉਦੋ ਕੋਈ ਗੈਸਟ ਲਗ ਆਉਣ ਵਾਲੇ ਸੀ। ਤੇ ਫਿਰ ਇਸ ਵਾਸਤੇ ਹੀ ਛੇਤੀ ਲ ਉਠਾਤਾ।
ਅੱਛਾ ਹੂੰ ਓਈ ਨਾ ਹੈ ਤੇ ਅਸੀਂ ਵੀ ਜ਼ਿਆਦਾ ਨੀ ਅੱਠ ਵਜੇ ਤੱਕ ਸੌਣ ਦਿੰਨੇ ਹਾਂ। ਛੁੱਟੀ ਵਾਲੇ ਦਿਨ ਵੀ ਅੱਠ ਵਜੇ ਤੋਂ ਬਾਅਦ ਫੇਰ ਉਠਾਈ ਕਿਹੰਦੇਉੱਠ ਜਾ ਹੁਣ ਬਹੁਤ ਦੇਰ ਰੋ ਗਈ ਸੋਣ ਦੀ ਤੇ ਸੌਦੀ ਨੀ ਨਾ ਰਾਤ ਨੂੰ ਹੂੰ। ਲੇਟ ਕਰਦੀ ਏ ਤੇ ਸੌਣ ਲੱਗੇ।
ਸਾਡਾ ਜਿਦਾਂ ਨਾ ਕੱਲ ਕੱਲ ਵਰਕ ਆਊਟ ਕਰਨਾ ਸੀ ਨਾ ਤੇ ਫਿਰ ਕੱਲ ਵਰਕ ਕਰ ਰਹੀ ਸੀ, ਮੈਂ ਰਾਤ ਨੂੰ ਕੀ ਵਰਕ ਕਰ ਲੂੰਗੀ। ਤੇ ਪਰਸੋਂ ਕੱਲ ਸਕੂਲ ਆ ਤੇ ਕੱਲ ਸਕੂਲ ਆ ਇਸ ਵਸਤੇ ਮੈਂ ਖਾਲੀ ਵਰ ਵਰਕ ਕਰਕੇ ਖ਼ਤਮ ਕਰ ਲਿਆ ਤੇ ਬਹੁਤ ਲੇਟ ਹੋ ਗਈ ਸੀ, ਸਾਢੇ ਬਾਰਾਂ ਹੋ ਗਏ ਸੀ। ਉਹੀ ਤੇ ਮੰਮੀ ਨੇ ਬੋਲਿਆ ਥੋੜੀ ਦੇਰ ਸੌਣ
ਹ ਹਾਂ, ਇਹ ਵੀ ਇਹ ਵੀ ਇਸ ਤਰ੍ਹਾਂ ਹੀ ਕਰੂਗੀ। ਉਹ ਇਹ ਵੀ ਇਸ ਤਰ੍ਹਾਂ ਹੀ ਕਰਦੀ ਆ। ਬੇਟੀ ਮੇਰੀ ਇਹਨੇ ਵੀ ਮਤਲਬ ਸੁਣਾ ਅੱਜ ਚ ਛੁੱਟੀ ਆ ਨਾ। ਇਹਨੇ ਕੱਲ ਰਾਤ ਨੂੰ ਹੀ ਬੈਠ ਕੇ ਨੌ ਵਜੇ, ਸਾਢੇ ਨੌ, ਦਸ ਵਜੇ ਤੱਕ ਮਤਲਬ ਜਿੰਨਾ ਵੀ ਲੇਟ ਲੱਗੇ ਇਹਨੂੰ ਕੰਪਲੀਟ ਕਰਕੇ ਹੀ ਹਟਦੀ ਹਾਂ ਹਾਂ ਤਾਂ ਕਰਕੇ ਦੂਸਰੇ ਦਿਨ ਕਹਿੰਦੀ ਆ ਕਿ ਮੈਂ ਖੇਡੂੰਗੀ ਪੂਰਾ ਟਾਈਮ, ਕਹਿੰਦੀ ਫੇਰ ਮੈਂ ਨੀ ਪੜ੍ਹਨਾ। ਐਵੇ ਬੋਲੂਗੀ, ਹਾਂ ਅੱਛਾ, ਹੂੰ ਹੂੰ। ਫਿਰ ਇੱਕ ਦਿਨ ਪਹਿਲਾ ਹੀ ਇੰਨਾ ਸਾਰਾ ਵਰਕ ਕੰਪਲੀਟ ਕਰ ਲੈਣਾ ਆਪਣਾ। ਦੂਸਰੇ ਦਿਨ ਤੇ ਮੈਨੂੰ ਪੜ੍ਹਨਾ ਨਾ ਪਵੇ, ਪੂਰੇ ਦਿਨ ਖੇਡਣ ਵਾਸਤੇ। ਨਿਕਲ ਜੇ ਹੂੰ ਹੋਰ ਕੁਛ।
ਕੱਲ ਸਕੂਲ ਨਹੀਂ ਜਾਊਂਗੀ ਮੈਂ ਕਿਉਂਕਿ ਮੇਰੀ ਭੈਣ ਹੈਗੀ ਆ ਨਾ ਉਹਨੂੰ ਮਿਲੂਗੀ ਨਾ ਉਹ ਸਰਟੀਫਿਕੇਟ ਮਿਲੂਗਾ ਕੱਲ, ਸਬਜੈਕਟ ਟੋਪਰ ਦਾ। ਸਬਜੈਕਟ ਟੋਪਰ ਨਾ ਅਚੀਵਰਸ ਡੇ ਆ। ਸਾਡੇ ਸਕੂਲੇ ਤੇ ਸਬਜੈਕਟ ਟੋਪਰ ਦਾ ਸਰਟੀਫਿਕੇਟ ਮਿਲੂਗਾ। ਤੇ ਉਹੀ ਸਰਟੀਫਿਕੇਟ ਮਿਲੂਗਾ ਇਸ ਮੈਂ ਬੋਲਿਆ, ਮੈਂ ਜਾਣ ਤਾ ਕਿਉਂਕਿ ਹਾਫ ਡੇ ਹੋਜੂਗਾ ਨਾ ਸਾਡਾ ਵੀ। ਕੱਲ ਮੇਰੇ ਨਾ ਸਾ ਹਾਫ ਡੇ ਰਹੂਗਾ, ਹੋਰ ਉੱਤੋਂ ਜੀ ਨਾ ਉਹ ਸਟੋਕਿੰਗਸ ਪਾਉਂਦੇ ਆ ਨਾ ਤੇ ਫਿਰ ਉਹ ਇੱਕ ਹੀ ਆ। ਕਿਉਂਕਿ ਹੁਣ ਤੇ ਉਹਦਾ ਸੂਟ ਹੋ ਗਿਆ ਵਾ ਸਕੂਲੇ ਸੂਟ ਹੋ ਗਿਆ ਤੇ ਫੇਰ ਇੱਕ ਕੀ ਆ, ਤੇ ਫੇਰ ਇਸ ਵਾਸਤੇ ਉਹਨੂੰ ਹੁਣ ਕੱਲ ਉਹ ਬੜੀ ਪੁਰਾਣੀ ਵਾਲੀ ਡਰੈਸ ਪਾ ਕੇ ਜਾਣੀ ਆ, ਤੇ ਮੈਂ ਨੀ ਜਾਣਾ। ਉਹੀ ਦੋ ਗੁੱਤ ਕਰਕੇ ਜਾਉਗੀ ਹੁਣ ਤੇ ਕਰਦੀ ਆ ਨਾ, ਹੁਣ ਦੋ ਗੁੱਤ ਕਰਕੇ ਜਾਊਗੀ, ਉਹ ਪੁਰਾਣੀ ਵਾਲੀ ਡਰੈਸ ਪਾ ਕੇ।
ਅੱਛਾ-ਅੱਛਾ। ਹੂੰ, ਹੋਰ ਕੁਛ ਕੀ ਬਣਾਉਂਦੇ ਹੋ ਤੁਸੀਂ ਘਰੇ ਕੁਛ ਆਉਂਦਾ ਬਣਾਣਾ?
ਅਹ ਨਹੀਂ ਮਤਲਬ ਹੁਣੇ ਤੇ ਸਵੇਰੇ ਚਿਕਨ ਬਣੇ, ਹਾਂ-ਹਾਂ। ਹਾਂ-ਹਾਂ ਮਤਲਬ ਪਾਸਤਾ ਮੈਂ ਸਾਰੇ ਜੰਕ ਫੂਡ ਵਗੈਰਾ ਬਣਾ ਲੈਂਦੀ ਹਾਂ ਬਾਕੀ ਰੋਟੀ ਰੋਟੀ 'ਚ ਬਸ ਦਾਲ-ਦੂਲ ਨੀ ਪਾਵਾਂ ਬਣਾਉਣ ਤੇ ਬਾਕੀ ਚੌਲ ਤੇ ਬਣਾ ਲੈਂਦੀ ਆ ਰੋਟੀ ਵੀ ਬਣਾ ਲੈਂਨੀ ਪਰੌਠੇ ਵੀ ਬਣਾ ਲੈਂਨੀ।
ਅੱਛਾ ਪਾਸਤਾ ਕਿਵੇਂ ਬਣਾਉਨੀ?
ਪਾਸਤਾ ਬੋਆਇਲ ਕਰਦੀ ਆ ਪਹਿਲੋਂ ਨੂਨ ਪਾ ਕੇ। ਅਹ ਜੋ ਵੀ ਪਾ ਕੇ ਤੇਲ ਨੂੰ ਪਾ ਕੇ ਬੁਆਇਲ ਕਰ ਦਿੰਦੀ ਆ। ਫਿਰ ਸ਼ੇਜਵਾਨ ਚਟਨੀ ਪਾ ਕੇ, ਕੜਾਹੀ 'ਚ ਔਰ ਥੋੜੇ ਜਿਹੇ ਵੈਜੀਸ ਅਗਰ ਪਾਉਣੇ ਆ ਤੇ ਪਾ ਕੇ ਜਿਆਦਾਤਰ ਪਿਆਜ ਪਾ ਲੈਂਦੀ ਹਾਂ। ਬਸ ਪਿਆਜ, ਪਿਆਜ ਪਾ ਕੇ ਫੇਰ ਬਾਅਦ 'ਚ ਪਾਸਤਾ ਪਾ ਦਿੰਦੀ ਆ। ਹੋਰ ਇੱਕ ਪਾਸਤਾ ਮਸਾਲਾ ਹੁੰਦਾ ਵਾ ਨਾ ਉਹੀ ਪਾ ਦਿੰਦੀ ਆ ਉਹਨੂੰ ਮਿਕਸ ਕਰਕੇ, ਥੋੜਾ ਜਿਹਾ ਸੀ ਚ ਸੋਸ ਵਗੈਰਾ ਡਾਲ ਕੇ ਕਿਉਂਕਿ, ਮੈਨੂੰ ਤਿੱਖਾ ਥੋੜ੍ਹਾ ਜਿਹਾ ਚੰਗਾ ਲੱਗਦਾ ਵਾ ਮਿੱਠਾ ਮਿੱਠਾ ਅਜੀਬ ਜਾ ਲਗਦਾ ਵਾ ਤੇ ਫਿਰ ਉਹੀ ਥੋੜਾ ਉਹਨੂੰ ਮਿਕਸ ਕਰਕੇ ਬਣ ਗਿਆ ਬਸ, ਹੋਰ ਏਦਾਂ ਕੁਛ ਮਨ ਕਰਦਾ ਜਦੋਂ ਫਰੈਂਚ ਫਰਾਾਈਜ਼ ਟਾਈਪ ਦਾ ਬਣਾ ਕੇ ਫ਼ਿਰ ਬਾਅਦ 'ਚ ਮਨਚੂਰੀਅਨ ਮਸਾਲਾ ਟਾਈਪ ਮਿਲਦਾ ਵਾ ਦਸ ਰੁਪਏ ਦਾ।
ਅੱਛਾ
ਉਹਨੂੰ ਗ੍ਰੇਵੀ ਦੇ ਦੋ ਬਣਾ ਕੇ, ਉਹ ਫਰੈਂਚ ਫਰਾਇਜ ਹਾਂ ਹਾਂ ਫਰੈਂਚ ਫਰਾਈਜ਼ ਨੂੰ ਨਾ ਉਹ 'ਚ ਪਾ ਦਿੰਦੀ ਹੈ ਗ੍ਰੇਵੀ 'ਚ ਪਾ ਦਿੰਦੀ ਉਹ ਚੀਲੀ ਪੋਟੈਟੋ ਬਣ ਜਾਂਦੇ ਆ।
ਅੱਛਾ, ਤੇ ਮਤਲਬ ਕੀ ਤਰ੍ਹਾਂ ਚਿੱਲੀ ਪਟੈਟੋ ਵਾਸਤੇ ਮਤਲਬ ਪਟੈਟੋ ਨੂੰ, ਕੱਟ ਕੇ ਪਹਿਲਾਂ ਕੀ ਪਹਿਲਾਂ
ਹਾਂ, ਪਹਿਲਾਂ ਅਹ ਜਦਾਂ ਕੱਟ ਕੇ ਉਹਨੂੰ ਪਤਲੇ-ਪਤਲੇ ਸਲਾਈ ਚ ਜਦੋਂ ਫਰੈਂਚ ਫਰਾਈਜ਼ ਹੁੰਦੇ ਆ ਨਾ, ਓਦਾਂ ਕੱਟ ਕੇ ਫੇਰ ਉਹਨੂੰ ਤੇ ਥੋੜੀ ਦੇਰ ਨਾ, ਪਾਣੀ ਗਰਮ ਪਾਣੀ 'ਚ ਇਹ ਨਾ ਪਾ ਕੇ ਨੂਨ ਪਾ ਕੇ ਹੋਰ ਹਲਕਾ ਜਿਹਾ ਤੇਲ ਪਾ ਕੇ ਤਾਂ ਕੇ ਚਿਪਕੇ ਨਾ, ਤੇ ਪਾ ਕੇ ਥੋੜ੍ਹੀ ਦੇਰ ਦ ਸ ਮਿੰਟ ਤੱਕ ਮਤਲਬ ਸਿੰਮ 'ਚ ਰੱਖ ਕੇ ਉਹਨੂੰ ਥੋੜਾ ਜਿਹਾ ਉਹ ਕਰ ਦੇਣਾ ਵਾ। ਫੇਰ ਉਹਨੂੰ ਕੱਢ ਕੇ ਥੋੜ੍ਹਾ ਜਿਹਾ ਕੋਰਨਫਲਾਰ ਪਾ ਕੇ ਹੋਰ ਅਹ ਫੂਡ ਕਲਰ ਅਗਰ ਮਨ ਕੀਤਾ ਤਾਂ ਪਾ ਦਿੰਦੀ ਹੈ ਨਹੀਂ ਪ ਕਰਦਾ ਤਾਂ ਨਹੀਂ ਪਾਉਂਦੀ ਹੈ।
ਅੱਛਾ ਚਲੋ ਹਾਂ ਹਾਂ ਠੀਕ ਹੈ ਨਾ ਫਿਰ ਮੈਂ ਰੱਖਦੀ ਫਿਰ ਲਗਾਉਂਗੀ । ਮੰਮੀ ਵੀ ਆ ਜਾਂਦੀ ਫਿਰ ਗੱਲ ਕਰਦੀ ਹਾਂ।
ਹਾਂਜੀ ਹਾਂਜੀ।